ਸਤਿ ਸ੍ਰੀ ਅਕਾਲ ਜੀ ਵਧੀਆ ਜੀ
ਹੋਰ ਕੀ ਕਰ ਰਹੇ- ਅਛਾ ਹੋਰ ਰੋਟੀ ਖਾ ਲਈ- ਦੇ ਵਿਧ ਕਰਕੇ ਨਹੀ ਬਸ ਖਾਣ ਚਲੇ ਸੀ ਹੁਣ-
ਐਨੀ ਚਿਰ ਲੇਟ-
ਹਾਂਜੀ ਉਹ ਸਾਡੇ ਨਾ ਗਲੀ 'ਚ ਭਾਂਡਿਆਂ ਵਾਲੀ ਸੇਲ ਆਈ ਹੋਈ ਸੀ ਤਾਂ ਉਹ ਦੇਖ ਰਹੇ ਸੀ-
ਅਛਾ- ਅਛਾ ਮੈ ਕਿਹਾ ਐਨੀ- ਐਨੀ ਲੇਟ ਚਾਰ ਵਜੇ-
ਹਾਂਜੀ ਅਸੀ ਲੇਟ ਹੀ-
ਹਾਂ- ਅਛਾ- ਅਛਾ ਲੇਟ ਖਾਂਦੇ ਹੋ ਤੁਸੀ ਵਧੀਆ ਗੱਲ ਹੈ।
ਹਮ ਹੋਰ ਤੁਸੀ ਕੀ ਬਣਾਇਆ-
ਅਜ ਮੈ ਬਣਾਈ ਆ ਗੱਟੇ ਦੀ ਸਬਜੀ-
ਹਾਂ ਗਟੇ ਦੀ ਸਬਜੀ ਟੇਸਟੀ ਲਗਦੀ ਹੈ। ਨਾ-
ਹਾਂਜੀ ਟੇਸਟੀ ਲੱਗਦੀ ਹੈ। ਤੁਹਾਨੂੰ ਦਸਿਆ ਸੀ ਇਹਨੇ ਮੈ ਹੁਣੇ ਜਿਦੇ ਟਾਵਰ ਦੀ ਪ੍ਰੋਬਲਮ ਹੋ ਗਈ ਸੀ। ਬਾਰਿਸ਼ ਖੂਬ ਪਈ ਸੀ ਨਾ ਇਥੇ- ਹਾਂਜੀ ਤੇ ਇਹ ਕੋਲ ਵੀ ਕੱਟ ਗਈ ਸੀ। ਤਾਂਹੀ ਇਕ ਕੋਲ ਹੋਇਆ ਸੀ ਨੀ ਉਥੇ ਜਦੋਦੀ ਬਾਤ ਹੀ ਨਹੀ ਹੋਈ- ਹਾਂਜ- ਹਾਂਜੀ ਹੋਰ ਹੋਰ ਦਸੋ-
ਪਿੰਡ ਕੀ ਕਰ ਰਿਹਾ-
ਸਾਡੇ ਹਸਬੈਂਡ ਤੋਂ ਗਏ ਭਾਰਕੂ ਅ ਸਾਦੀ 'ਚ-
ਅਛਾ ਸ਼ਾਦੀ 'ਚ ਗਏ-
ਹਾਂਜੀ-
ਠੀਕ ਹੈ।
ਸਮ ਗ ਅਸੀ ਓਦੋ
ਓਕੇ-
ਹਾਂਜੀ-
ਇਕੱਲੇ ਈਓ ਹੁਣ-
ਹਾਂਜੀ ਅਸੀ ਕਲੇ ਹੀ ਹਾਂ ਬਸ ਉਹਹ- ਥੋੜਾ ਜਿਆ ਕੰਮ ਕਰਦੀ ਪਈ ਸੀ, ਮੈ ਕੇ ਹੁਣੇ ਫਿਰੀਆ ਤੇ ਦਸ- ਮਿੰਟ ਚਲੋ ਬਾਤ ਈ ਕਰਲਾ।
ਹਮ ਸਈ ਆ।
ਹਾਂਜੀ
ਹੋਰ ਦੱਸ
ਮੈ ਵਧੀਆ ਜੀ ਵਧੀਆ, ਹੋਰ ਜ ਜਲਸੀ ਗਈ ਮ
ਓਕੇ
ਹਾਂਜੀ, ਹੋਰ ਕੀ ਕਰਦੇ ਔ ਤੁਸੀ
ਅਸੀ ਬਾਹਰ ਭਾਂਡੇ ਦੇਖ ਰਹੇ ਪਾਡੇ ਦੀ ਸੇਲ ਵਾਲਾ ਹੈਗਾ ਆ ਬੀ- ਬੀ ਰੁਪੇ ਨਈ-ਨਈ ਮੈ ਸਟੱਡੀ ਕਰਦੀ ਆ।
ਅਛਾ, ਸਟੱਡੀ ਕਰਦੇ ਔ, ਹੁਣੇ ਛੋਟੇ ਔ ਹਨਾ ਓ ਵਧੀਆ ਗੱਲ ਆ ਪੜ੍ਹਨਾ ਚਾਹੀਦਾ।
ਹਾਂਜੀ।
ਹਾਂਜੀ ਵਧੀਆ ਜੀ, ਹੋਰ ਕਿਨੇ ਭਰਾ ਕਿਨੇ
ਮੇਰਾ ਇਕ ਭਰਾ ਵਾ, ਅਸੀ ਦੋ ਭੈਣਾਂ
ਅਛਾ ਦੋ ਭੈਣਾਂ ਐ।
ਹਾਂਜੀ
ਵਧੀਆ ਗੱਲ ਆ।
ਹਾਂਜੀ, ਤੁਸੀਂ ਦੱਸੋ? ਸਾਡੇ ਤੇ ਤਾਂ ਗਰਮੀ ਬਹੁਤ ਐ। ਸਾਡੇ ਇੱਧਰ ਤਾਂ ਗਰਮੀ ਬਹੁਤ ਐ।
ਹੈਲੋ
ਹਾਂਜੀ,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
ਬੋਲੋ, ਹੈਲੋ, ਹੈਲੋ ਬੋਲੋ।
ਮੈਂ ਕਿਹਾਵਾ ਹਾਂਜੀ, ਆਵਾ ਨ ਆਂਦੀ ਹ ਤੁਹਾਡੀ। ਆਵਾਜ਼ ਨੀ ਆਂਦੀ।
ਅੱਛਾ ਨੈਟਵਰਕ ਇਸ਼ੂ ਹੋ ਜਾਂਦਾ ਕਈ ਵਾਰੀ।
ਹਾਂਜੀ ਹੋ ਤੇ ਕਈ, ਜਿੱਥੇ ਮੈਂ ਰਹਿੰਦੀ ਆ ਹੋ ਜਾਂਦਾ ਐ। ਕਈ ਵਾਰੀ ਹੋ ਜਾਂਦਾ ਐ ਪ੍ਰੋਬਲਮ।
ਅੱਛਾ।
ਹਮ, ਹੋਰ ਦੱਸੋ?
ਠੀਕ, ਹੋਰ ਸਭ ਵਧੀਆ। ਤੋਡੇ ਇਧਰ ਤਾਂ ਮੌਸਮ ਠੰਡਾ ਹੋ ਗਿਆ ਹੋਣਾ, ਮੰਮਾ ਮੇਰੇ ਬਾਹਰ ਨੇ।
ਇਦ ਤਾਂ ਮੌਸਮ ਸੁਬਾਹ ਐ, ਜਦ ਮੈਂ ਉੱਠੀ ਸੀ ਨਾ ਤੇ ਉਠੀ ਤੇ ਮੀਂਹ ਪੈਂਦਾ ਸੀ, ਮੈਂ ਕਿਹਾ ਵਧੀਆ ਅੱਜ ਤੋਂ।
ਹਮ, ਠੰਡਾ ਮੌਸਮ ਹੋ ਗਿਆ।
ਹਾਂਜੀ, ਹਾਂਜੀ, ਬੋਤ ਮਜ਼ੇ ਆ ਗਏ ਸਾਡੇ।
ਹਮ, ਸਹੀ ਆ।
ਇਨੀਂ, ਇਨੀ ਗਰਮੀ ਪਈ ਹੋਈ ਸੀ ਨਾ, ਬਈ। ਸੱਚੀ ਪੁੱਛੋ ਨਾ, ਤੇ ਰਸੋਈ ਜਾਂਦੇ ਆ ਰੋਟੀ -ਰਾਟੀ ਬਣਾਂਦੇ ਤੇ ਇੰਨਨੀ ਪਸੀਨੇ- ਪਸੰਨੇ ਹੋ ਜਾਂਦੀ ਆ। ਪਤਾ ਨੀ ਕਿ ਮੈਂ ਕਿਹਾ ਪੱਟੇ ਚ ਘੁਸ ਗਿਆ ਵਾ।
ਸਹੀ ਗੱਲ ਆ। ਏਦਾਂ ਹੀ ਹੁੰਦਾ ਵਾ, ਜਦੋਂ ਮੈਂ ਵੀ ਰੋਟੀ ਬਣਾਉਂਦੀ ਹ ਸਾਰੇ ਪਸੀਨੇ-ਪਸੀਨੇ ਹੋ, ਜਾਂਦੀ ਹਾਂ।
ਹਾਂਜੀ-ਹਾਂਜੀ ਬਿਲਕੁਲ।
ਬਸ ਗਰਮੀਆਂ ਚ, ਆ ਹੀ ਰੋਟੀ ਬਣਾਉਣ ਵਾਲਾ ਕੰਮ ਨੀ ਪਸੰਦ। ਬਾਕੀ ਸਭ ਕੁਛ ਠੀਕ ਹੈ।
ਹਾਂ, ਮੇ ਆਹੀ ਕੰਮ ਹੈ ਮੈਨੂੰ ਨਾ ਸਰਦੀਆਂ ਚ, ਅੱਛਾ ਲੱਗ ਚੰਗਾ ਲੱਗਦਾ। ਤੇ ਗਰਮੀ ਵਿੱਚ ਹੀ ਨੀ। ਗਰਮੀ ਚ ਬਾਹਰ ਉਦੋਂ ਮੰਗ ਲਈ ਨਾ। ਤੇ ਉਹੀ ਸਹੀ ਹੈ।
ਹੂੰ
ਹੂੰ
ਜਿਹੜੇ ਹੋਰ ਹੁੰਦੇ ਆ। ਉਹਨਾਂ ਦੇ ਮੇਡ ਲੱਗੀ ਹੁੰਦੀ ਹੈ ਹਨਾ? ਉਹ ਬਣਾ ਕੇ ਜਾਂਦੀ ਆ ਰੋਟੀ। ਉਹਨਾ ਨੂੰ ਮਜ਼ੇ ਹੁੰਦੇ ਆ।
ਹੂੰ, ਓਦੇ ਤੇ ਮਜੇ ਹੋਂਦੇ ਆ।
ਹੂੰ
ਹਾਂ ਤਾ ਸਹੀ ਹੈ ਗੱਲ।
ਸਾਡੇ ਵਰਗੇ ਨੂੰ ਬਣਾਉਣੀ ਪੈਂਦੀ ਆ।
ਹੂ, ਤੇ ਅੱਗੇ ਕੀ ਕੋਰਸ ਕਰਨਾ ਤੁਹਾਨੂੰ।
ਅੱਗੇ, ਸੋਚਿਆ ਹੀ ਨਹੀ ਹਲੇ ਮੈਂ,
ਹਲੇ ਸੋਚਿਆ ਨੀ ਹੈ?
ਨਹੀਂ।
ਅਤੇ ਕਿਹੜੀ ਕਲਾਸ ਚੇ, ਹੋ ਤੁਸੀ?
ਮੈਂ ਟੈਂਨਥ ਚ,
ਅੱਛਾ। ਟੈਨ ਚ, ਅੱਛਾ ਹਾ ਹਾਲੇ ਕੁਛ ਸੋਚਿਆ ਨਹੀਂ ਹੈ।
ਹਾਂਜੀ।
ਸੋਚ ਹੀ ਲੈਂਦੇ ਆ ਨਾ, ਕੀ-ਕੀ ਕਰਨਾ ਅੱਗੇ?
ਹੂ, ਵੈਸੇ ਮੈਂ ਪਤਾ ਕੀ ਕਰਨ ਨੂੰ ਸੋਚ ਰਹੀ ਹਾਂ। ਪਾਰਲਰ ਦਾ ਸੋਚ ਰਹੀ ਹਾਂ।
ਹਾਂਜੀ
ਕਰਦਾ
ਪਾਰਲਰ ਦਾ, ਕੋਰਸ ਕੀਤਾ
ਕਰਨਾ ਸੋਚ ਰਹੀ ਆਂ
ਅਹ ਸੋਚ ਆ ਠੀਕ ਹੈ। ਵਧੀਆ ਗੱਲ ਆ ਉਹ ਵੀ ਹੈਲੋ ਆਪਣਾ ਹਾਂ ਹੱਥ ਦਾ ਕੰਮ ਹੋ ਜਾਂਦਾ ਤੇ, ਜਦ ਮਰਜੀ ਖੋਲ ਕੇ ਬਹਿ ਜਾ, ਤੇ ਕਿਤੇ ਜੋਓ ਕਰ ਲਈਏ ਚੰਗਾ ਹੈ
ਵੈਸੇ ਤਾਂ ਮੈਂ ਕੰਪਿਊਟਰ ਵੀ, ਸਿੱਖਿਆ ਹੋਇਆ ਵਾ
ਅੱਛਾ
ਹਾਂਜੀ
ਕੰਪਿਊਟਰ ਵੀ, ਵਧੀਆ
ਹੂੰ ਕੰਪਿਊਟਰ ਕੋਰਸ ਕੀਤਾ ਹੈ। ਮੈਂ, ਇੱਕ ਸਾਲ ਦਾ
ਹਾਂਜੀ-ਹਾਂਜੀ
ਵਧੀਆ ਹੈ। ਤੇ ਫੋਰਮ ਵਗੈਰਾ ਭਰ ਦਿੰਦੇ ਕਿਤੇ
ਹਲੇ ਮੇਰੀ ਅੰਡਰਰੇਏਜ ਐ ਨਾ
ਤੇ ਹੁਣੇ
ਕੀ
ਮੈਂ ਕਿਹਾ ਹਲੇ ਮੇਰੇ ਮਤਲਬ ਏਜ ਏਟੀਨ ਪਲਸ ਨਹੀਂ ਹੋਈ।
ਓਕੇ, ਓਕੇ, ਓਕੇ।
ਹਾਂਜੀ।
ਠੀਕ ਐ, ਠੀਕ ਐ ਜੀ।
ਇਥੇ ਮਿਲ ਰਹੀ ਸੀ ਜੋਬ, ਪਰ ਉਹ ਨੇ ਕਿਹਾ ਅੰਡਰਏਜ ਨਹੀਂ ਰੱਖਣੀ। ਹਾਂਜੀ। ਹਾਂਜੀ।
ਅੱਛਾ, ਅੱਛਾ ਤੁਹਾਡੇ ਉੱਥੇ ਗਾਣੇ ਚੱਲਦੇ ਐ ਹੈ।
ਹਾਂਜੀ।
ਹੂੰ। ਤਾਈ ਸ਼ੋਰ ਹੁੰਦੇ ਏ।
ਹਾਂਜੀ।
ਹੂੰ ਵਧੀਆ ਏ। ਹੋਰ ਭੈਣ ਕੀ ਕਰਦੇ ਹੈ ਤੁਹਾਡੇ?
ਮੇਰੀ ਭੈਣ ਵੀ ਸਟੱਡੀ ਕਰਦੀ ਆ।
ਸਟੱਡੀ ਕਰਦੀ ਐ, ਤੇ ਭਰਾ
ਭਰਾ ਵੀ ਸਟੱਡੀ ਕਰਦਾ ਵਾ।
ਤੇ ਵਧੀਆ ਏ ਵੀ ਪੜ੍ਹਨਾ ਚਾਹੀਦਾ ਐ।
ਹਾਂਜੀ।
ਅੱਜ ਕੱਲ ਹੈ ਵੀ ਕੁਛ ਨੀ, ਤੇ ਪੜਨਾ ਐ। ਪੜ੍ਹਨਾ ਚਾਹੀਦਾ ਹੈ, ਇਹਦ ਜਿਦ ਜੋਬ ਵੀ ਨਹੀਂ ਮਿਲਦੀ। ਜਿਵੇ ਛੇਤੀ ਜੋਬ ਨੀ ਮਿਲਦੀ ਨਾ ਕਿਤੇ ਵੀ।
ਹਾਂਜੀ, ਹਾਂਜੀ।
ਹੂੰ ਹੋਰ ਦੱਸੋ?
ਹੋਰ ਸਭ ਵਧੀਆ। ਤੁਸੀਂ ਕੀ ਕੀਤਾ ਹੋਆ ਵਾ
ਮੈਂ ਕੀਤਾ ਐ ਬਿਊਟੀਸ਼ਨ ਦਾ ਕੋਰਸ ਕੀਤਾ ਤੇ ਨਾਲੇ ਹਲੇ ਟੈਨਥ ਕਲੀਅਰ ਨਈ ਐ ਹਜੇ।
ਅੱਛਾ।
ਹਾਂਜੀ ਹਾਂ।
ਠੀਕ ਹੈ, ਫੇਰ ਤਾਂ ਤੁਹਾਨੂੰ ਆਉਂਦਾ ਹੋਣਾ ਸਾਰਾ ਕੁਛ।
ਹਾਂਜੀ ਸਾਨੂੰ ਆਉਂਦਾ ਹੈ ਸਾਰਾ ਕੁੱਛ, ਸਿੱਖਿਆ ਹੋਆ ਸੀ ਤੇ ਮੈਂ ਕੀਤੀ ਹੈ, ਨੌ ਸਾਲ ਜੋਬ ਕੀਤੀ ਹੈ।
ਅੱਛਾ।
ਹਾਂਜੀ, ਤੇ ਸ਼ਾਦੀ ਦੇ ਬਾਅਦ ਵੀ ਮੈਂ ਕੀਤੀ ਜੋਬ। ਤੇ ਹੁਣੇ ਨ ਕਰੀਏ ਹੁਣ ਇਹ ਮਾੜੀ ਜੀ ਤਬੀਅਤ ਠੀਕ ਹੀ ਨੀ ਰਹਿੰਦੀ, ਹਨਾ ਦਵਾਈ ਵਗੈਰਾ ਚੱਲਦੀ ਰਹਿੰਦੀ ਹੈ, ਤੋ ਮੈਂ ਕਿਹਾ ਜਦੋਂ ਠੀਕ ਹੋ ਜੋ ਗੇਨਾ ਚੰਗੀ ਤਰ੍ਹਾਂ ਤਾਂ ਹੀ ਕਰਾਂਗੀ ਜੋਬ ਵੀ, ਹੁਣ ਇਹ ਵੀ ਕਰਦੀ ਨੀ ਪਈ ਹੁਣ
ਕਿਉਂਕਿ ਹੈਲਥ ਦਾ ਵੀ ਧਿਆਨ ਰੱਖਣਾ ਚਾਹੀਦਾ ਨਾ।
ਹਾਂਜੀ, ਹਾਂਜੀ ਉਹ ਬਹੁਤ ਜ਼ਰੂਰੀ ਆ ਜੀ, ਘਰ ਚ ਆਪਾਂ ਪੈ ਜਾਣੇ ਹਾਂ ਤੇ ਜਿੱਥੇ ਜੋਬ ਕਰਦੇ ਉੱਥੇ ਬ ਬੇਹਿ ਵੀ ਨਹੀਂ ਸਕਦੇ ਨਾ ਬਹਿ ਸਕਦੇ ਨੇ ਔਦੋ
ਗੱਲਾਂ।
ਕੰਮ ਈ ਕਰਾਣੈ, ਉਨੂੰ ਕਹਿ ਇੱਥੇ ਬੈ ਬਹਿਣੇ ਆਏ ਆ ਜਤ ਕੰਮ ਕਰਨੇ ਆ।
ਹੂੰ।
ਚੇ ਨਈ ਪਾਰਕ ਆ। ਹਾਂਜੀ।
ਹਾਂਜੀ ਮੈਂ ਕਿਹਾ ਏ ਤਾਂ ਹੈ ਵੈਸੇ। ਹੋਰ ਦੱਸੋ?
ਮੈਂ 'ਤੇ ਦੱਸਦੀ ਆ ਤੁਸੀਂ ਦੱਸੋ, ਹੁਣੇ।
ਬਸ ਵਧੀਆ। ਤੁਹਾਡੇ ਨੈਟਵਰਕ ਇਸ਼ੂ ਬੋਤ ਐ ਨਾ ਉੱਥੇ।
ਵਧੀਆ ਹੂੰ।
ਹੈਲੋ
ਹਾਂਜੀ-ਹਾਂਜੀ ਏ ਹੋ ਜਾਂਦਾ ਐ 'ਤੇ।
ਹਾਂਜੀ ਤੁਹਾਡੀ ਵਾਜ ਨੀ ਆ ਰੀ, ਹੁਣ ਆਈ ਐ।
ਸਮਝਾ। ਹੋ ਜਾਂਦਾ ਹੈਗੀ ਹੈ ਨਾ ਬਾਰਿਸ਼ ਕੇ ਕਰਕੇ ਹੋ ਜਾਂਦਾ। ਹੂੰ, ਮੈਨੂੰ ਤੋਂ ਆਂਦੀ ਏ ਥੋਡੀ ਆਵਾਜ਼।
ਪਰ ਤੋਡੀ ਨੀ ਆਂਦੀ ਨਾ ਮੈਨੂੰ।
ਅੱਛਾ
ਹਾਂਜੀ।
ਹੋਰ?
ਹੋਰ ਸਭ ਠੀਕ ਐ ਤੁਹਾਡੇ ਹਸਬੈਂਡ ਕੀ ਕਰਦੇ ਆ?
ਮੇ ਰਾ ਵੋ ਚਲਾਂਦੇ ਐ ਗੱਡੀ, ਡਰਾਈਵਰ ਐ।
ਅੱਛਾ ਡਰਾਏ ਡਰਾਈਵਰ ਨੇ।
ਹਾਂਜੀ, ਹਾਂਜੀ-ਹਾਂਜੀ ਡਰਾਈਵਰ ਦੀ ਜੋਬ ਕਰਦੇ ਅਨ ਜੀ।
'ਤੇ ਤੁਹਾਡੇ ਮਦਰ ਇਨ ਲਾ?
ਹਾਂ ਬੋ ਮਤਲਬ ਕਿ ਲੱਗੇ ਹੋਏ ਆ ਨਾ ਹੋਸਪਿਟਲ 'ਚ।
ਓਕੇ, ਠੀਕ ਐ।
ਹੂੰ।
ਹੋਰ ਦੱਸੋ?
ਹੁਣੇ ਮੈਂ, ਕਰ, ਦੀ ਵੇ ਮੈਸ਼ਲ ਕਰਦੀ ਹੋਈ ਸੀ 'ਤੇ ਹਾਂਜੀ-ਹਾਂਜੀ।
ਤੋਡੀ ਵਾਜ਼ ਕੱਟ ਜਾਂਦੀ ਆ ਵਿੱਚ-ਵਿੱਚ, ਨਈ ਵੇ ਵਾਜ਼ ਕੱਟ ਜਾਂਦੀ ਆ ਵਿੱਚ-ਵਿੱਚ।
ਹੋ ਜਾਂਦੈ ਕਈ ਵਾਰੀ ਏ।
ਹਾਂਜੀ, ਚਲੋ ਠੀਕ ਐ ਜੀ ਆਪਾਂ ਫੇਰ ਕਰਦੇ ਐ ਬਾਦ 'ਚ ਗੱਲ।
ਹਾਂਜੀ।
ਬਾਦ 'ਚ ਕਰਦੇ ਆ ਗੱਲ। ਹਾਂਜੀ।
ਚੰਗਾ, ਠੀਕ ਐ ਜੀ।